ਹਾਂ ਜੀ ਸਸੀ ਕਾਲ ਜੀ।
ਹਾਂਜੀ ਸਾਸ੍ਰੀ ਕਾਲ ਜੀ।
ਹੋਰ ਜੀ ਕੀ ਹਾਲ
ਕੀ ਹਾਲ ਚਾਲ ਐ ਜੀ, ਹਾਂਜੀ-ਹਾਂਜੀ ਵਦੀਆ ਤੁਸੀਂ ਦੱਸੋ?
ਬਸ ਸਬ ਵਦੀਆ ਜੀ ਹੋਰ
ਘਰੇ ਸਬ ਠੀਕ-ਠਾਕ।
ਹਾਂਜੀ ਸਾਰੇ ਵਦੀਆ।
ਹਾਂਜੀ, ਹੋਰ ਦੱਸੋ?
ਹੋਰ ਮੈਂ ਕੈਨਾ ਸੀ ਜਿਵੇਂ ਅਪਨਾ ਅ ਆੱਜ-ਕੱਲ ਸੋਸ਼ਲ ਮੀਡੀਆ ਦੇ ਬਾਰੇ ਤਾਂ ਤੋਂ। ਥੋੜਾ ਜਾ ਜਾਣਕਾਰੀ ਲੈਨੀ ਸੀਗੀ ਕਿ ਜਿਵੇਂ ਅਪਨਾ ਸੋਸ਼ਲ ਮੀਡੀਆ ਤੇ ਅ ਕਈ ਚੀਜ਼ਾਂ ਚ ਫਾਇਦੇ ਬੋਤ ਨੇ ਕਈ ਚੀਜ਼ਾਂ ਦੇ ਨੁਕਸਾਨ ਵੀ ਬੋਤ ਨੇ ਇਸ ਚੀਜ਼ ਚ ਤੁਆਡਾ ਕੀ ਕੈਣਾ ਵਾ।
ਹਾਂਜੀ।
ਅ ਏਦੇ ਵਿੱਚ ਨਾ ਦੋਨੇ ਚੀਜ਼ਾਂ ਈ ਐ ਜਿਵੇਂ ਤੁਸੀਂ ਐ ਨਾ ਆਪ ਈ ਏ ਚੀਜ਼ ਕੈਤੀ ਏ ਵੀ ਫਾਇਦੇ ਵੀ ਨੁਕਸਾਨ ਵੀ। ਦੇਖੋ ਕੋਈ ਵੀ ਚੀਜ਼ ਬਣਦੀ ਐ ਬਣਦੀ ਤਾਂ ਅਪਨੇ ਫਾਇਦੇ ਵਾਸਤੇ ਐ ਪਰ ਇੱਕ ਨਾ ਜਿਵੇਂ ਆਪਾਂ ਕੈਣੇ ਆ ਇਨਸਾਨ ਦਾ ਇੱਕ ਨੇਚ ਅ ਨੇਚਰ ਐ ਵੀ ਓਨੂੰ ਗਲਤ ਪਾਸੇ ਜੈਦਾ ਆਪਾਂ ਲੈ ਕੇ ਜਾਂਦੇ ਆਂ।
ਹਾਂਜੀ।
ਠੀਕ ਐ ਨਾ ਹੁਣ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਅਗਰ ਆਪਾਂ ਕਰੀਏ ਤਾਂ ਕਾਫੀ ਮਤਲਬ ਕੇ ਅ ਲੰਬਾ ਵਿਸ਼ਾ ਏਹੇ ਅਗਰ ਏਦੇ ਵਿੱਚ
ਹਾਂਜੀ ਇਸ ਜਿਵੇਂ ਹੁਣ ਆਪਣਾ ਅ ਤੁਸੀਂ ਆ ਦੇਖੋ ਇੱਕ ਚੀਜ਼ ਅਪਨਾ ਜੈਦਾਤਰ ਦੇਖਦੇ ਆ ਬੱਚਿਆਂ ਚ ਕੀ ਚੀਜ਼ ਮਤਲਬ ਬੱਚਿਆਂ ਤੋਂ ਸ਼ੁਰੂ ਕਰਦੇ ਏਦੇ ਚ ਅਪਨਾ ਬੱਚੇ ਕੀ ਚੀਜ਼ ਜਿਵੇਂ ਅਪਨੇ ਛੋਟੇ-ਛੋਟੇ ਬੱਚੇ ਹੁੰਦੇ ਨੇ ਓਹ ਫੋਨ ਅ ਅਸੀਂ ਕੀ ਕਰਦੇ ਆ ਵੱਡੇ ਪੇਰੈਂਟਸ ਜਾਂ ਮਾਤਾ- ਪਿਤਾ ਜੋ ਹੁੰਦੇ ਨੇ ਓ ਕੀ ਕਰਦੇ ਨੇ ਅ
ਕੋਈ ਕੰਮ ਕਰਨਾ ਹੋਵੇ ਤੇ ਬੱਚੇ ਨੂੰ ਥੋੜੀ ਦੇਰ ਲਈ ਫੋਨ ਫੜਾ ਦੇਣਗੇ। ਚਲੋ ਦਸ ਵੀਹ ਪੰਦਰਾਂ ਮਿੰਟ ਲਈ ਕੋਈ ਗੱਲ ਨਹੀਂ ਲੇਕਿਨ ਅਹ ਜੋ ਬੱਚਾ ਤਿੰਨ-ਚਾਰ ਘੰਟੇ ਓ ਚੀਜ਼ ਨੂੰ ਰੈਗੂਲਰ ਫੋਨ ਯੂਜ ਕਰ ਰਿਆ ਤੇ ਆਪਾਂ ਪੇਰੈਂਟਸ ਥੋੜੀ ਦੇਰ ਬਾਦ ਗੁੱ ਸਾ ਕਰ ਜਾਂਦੇ ਆ ਬੱਚਿਆਂ ਦੇ ਵੀ ਹ ਤੁਸੀਂ ਫੋਨ ਵਾਪਿਸ ਦੇ ਦੋ ਵਾਪਿਸ ਦੇ ਦੋ ਗੁੱਸਾ ਕਰਨ ਲਗ ਜਾਂਦੇ। ਬੱਚੇ ਨੂੰ ਵੀ ਨਾ ਕੋ ਚਲਾਓ ਏਨਾ ਪਰ ਉਸ ਚ ਇਹ ਅਸੀਂ ਚੀਜ਼ ਨਹੀਂ ਦੇਖਦੇ ਕਿ ਆਪਾਂ ਲੱਤ ਮਤਲਬ ਬੱਚੇ ਨੂੰ ਲੱਤ ਵੀ ਅਸੀਂ ਲਾਈਏ ਕਿ ਵੀ ਹਾਂ ਯੂਜ ਕਰੋ ਤੁਸੀਂ ਯੂਜ ਕਰੋ ਬਾਅਦ ਚ ਡਾਂਟ ਵੀ ਅਸੀਂ ਲੱਗ ਜਾਂਦੇ ਆ ਕਿ ਵੀ ਹਾਂ ਹੁਣ ਨਹੀਂ ਬੋਤ ਹੋ ਗਿਆ ਇਹਵੇਰੀ
ਨਈ ਤੁਸੀਂ ਬਹੁਤ ਵਧੀਆ ਗੱਲ ਕਈ ਐ ਇਹ ਵਾਲੀ ਨਾ ਬਿਲਕੁਲ ਸਹੀ ਮਤਲਬ ਕਿ ਤੁਸੀਂ ਦੇਖੋ ਅ ਫੋਨ ਕੀ ਐ ਇੱਕ ਨਸ਼ਾ ਐ ਠੀਕ ਐ ਨਾ ਆਪਾਂ ਕੇਨੇ ਆ ਵੀ ਕਿਸੇ ਨੂੰ ਸਿਗਰਟ ਦਾ ਨਸ਼ਾ ਐ ਕਿਸੇ ਨੂੰ ਸ਼ਰਾਬ ਪੀਣ ਦਾ ਨਸ਼ਾ ਐ ਉਸ ਤੋਂ ਛੱਡਿਆ ਨੀ ਜਾਂਂਦਾ। ਓਨੂ ਪਤਾ ਵੀ ਗ਼ਲਤ ਐ ਮੈਨੂੰ ਨਹੀਂ ਪੀਣਾ ਚਾਈਦਾ ਜਾਂ ਨਹੀਂ ਆਹ ਚੀਜ਼ ਖਾਣੀ ਚਾਈਦੀ ਐ ਨਾ ਬਟ ਓਹ ਨਈ ਛੱਡ ਸਕਦਾ। ਆਪਣੇ ਮਨ ਹੱਥੋਂ ਇੰਨਾ ਮਜ਼ਬੂਰ ਹੋ ਜਾਂਦਾ ਤਾਂ ਉਹੀ ਚੀਜ਼ ਸੇਮ ਇਹੇ ਐ ਵੀ ਅਹ ਸੋਸ਼ਲ ਮੀਡੀਆ ਜੇੜਾ ਐ ਇੱਕ ਨਸ਼ੇ ਦੀ ਤਰ੍ਹਾਂ ਐ ਹੁਣ ਤੁਸੀਂ ਜਿੰਨਾ ਇਹਨੂੰ ਹਰ ਰੋਜ਼ ਕਹਿੰਦੇ ਨੇ ਲਈ ਚੱਲੋਗੇ ਆਪਣੇ ਅੰਦਰ ਆਪਣੇ ਦਿਮਾਗ ਦੇ ਵਿੱਚ ਬੜਾਈ ਚੱਲੋਗੇ ਓਨਾ-ਓਨਾ ਤੁਹਾਡਾ ਹੋਰ ਦਿਲ ਕਰੂਗਾ ਇਹਨੂੰ ਦੇਖਣ ਨੂੰ।
ਹਾਂਜੀ ਉਹ ਤੇ ਹੈ ਹੀ ਹੈ ਜਿਵੇਂ ਹੁਣ ਇਸ ਤੁਸੀਂ ਆਹ ਗੱਲ ਕਈ ਆ ਵੀ ਇਸ ਚ ਆਪਾਂ ਇੱਕ ਚੀਜ਼ ਲੈ ਕੇ ਚੱਲ ਸਕਦੇ ਹਾਂ ਜੇੜੀ ਤੁਸੀਂ ਗੱਲ ਕਹਿ ਰਹੇ ਹੋ। ਇਸ ਚ ਆਪਾਂ ਵੀ ਕਰ ਸਕਦੇ ਹਾਂ ਕਿ ਜਿੱਦਾਂ ਹੁਣ ਸਾ ਬੱਚਿਆਂ ਨੂੰ ਕੀ ਅਸੀਂ ਆਪਣੇ ਤੇ ਵੀ ਲਈਏ ਤੇ ਇਸ ਚ ਆਹ ਗੱਲ ਹੈ ਕਿ ਆਪਾਂ ਜਿਵੇਂ ਦਾ ਕੰਮ ਕੰਮਾਂ-ਕਾਰਾਂ ਤੋਂ ਸੱਤ-ਅੱਠ-ਨੌ ਵਜੇ ਜਿੰਨੇ ਵਜੇ ਵੀ ਫਰੀ ਹੋ ਕੇ ਆਪਾਂ ਆਪਣਾ ਵੇਲੇ ਬੇਨੇ ਆਂ ਰਾਤ ਦੇ ਟਾਈਮ ਤੇ ਇੱਕ ਵਾਰੀ ਆਪਾਂ ਮੰਨ ਲਓ ਨੌ ਵਜੇ ਦਸ ਵਜੇ ਜਿੰਨੇ ਮਰਜ਼ੀ ਵਜੇ ਉਦੋਂ ਆਪਾਂ ਫੋਨ ਇੱਕ ਵਾਰੀ ਹੱਥ ਚ ਫੜ ਲਈਏ ਤੇ ਉਹ ਮੈਂ ਉਦੋਂ ਪਤਾ ਨਈ ਲੱਗਦਾ ਗਿਆਰਾਂ-ਬਾਰਾਂ ਇੱਕ ਦੋ ਕਦੋਂ ਵੱਜ ਗਏ ਨੇ ਟਾਈਮ ਤੇ ਮਤਲਬ ਪਏ ਇਸ ਚੀਜ਼ ਨੂੰ ਆਪਾਂ ਗੱਲ ਤੁਸੀਂ ਲੈ ਸਕਦੇ ਕਿ ਬ ਤੈਨੂੰ ਪਤਾ ਨੀ ਲਗਦਾ ਸਕਰੋਲ ਕਰਦੇ ਰਹਿੰਦੇ ਜ਼ਿਆਦਾ ਹੋ ਰਹੀ ਆ ਸੋਣ ਦੀ ਟਾਈਮਿੰਗ ਤੁਸੀਂ ਸੋਚੋ ਅਹ ਦਿਨ ਪ੍ਰਤੀ ਦਿਨ ਪਤਾ ਹੀ ਨੀ ਲੱਗਿਆ ਕਿ ਕਦੋਂ ਇਹ ਚੇਂਜ ਇੰਨਾ ਫ਼ਰਕ ਆ ਗਿਆ ਮਤਲਬ ਚ ਮਤਲਬ ਲਾਈਫ ਦੇ ਵਿੱਚ
ਕਿ ਹਾਂ ਬ ਬਿਲਕੁਲ ਇਹ ਚੀਜ਼ਾਂ ਨੂੰ ਹੁਣ ਦੇਖੋ ਅਗਰ ਆਪਾਂ ਹੱਲ ਦੀ ਗੱਲ ਕਰੀਏ ਨਾ ਤਾਂ ਏਦਾ ਹੱਲ ਏਹੀ ਐ ਕਿ ਆਪਾਂ ਨੂੰ ਆਪਣੇ-ਆਪ ਤੇ ਕੰਮ ਕਰਨਾ ਪਏਗਾ। ਥੋੜ੍ਹਾ ਜੀਆ ਆਪਣੇ ਆਪ ਆਪਾਂ ਨੂੰ ਆਪਣੇ ਨਾਲ ਹੀ ਸਟ੍ਰਿਕਟ ਹੋਣ ਦੀ ਲੋੜ ਹੈ। ਪਹਿਲੀ ਗੱਲ ਰਹੀ ਦੇਖੋ ਬੱਚਿਆਂ ਨਾਲ ਤਾਂ ਮਤਲਬ ਕਿ ਇੰਨਾ ਕ ਵੀ ਛੋਟੇ ਬੱਚਿਆਂ ਦਾ ਕੁੱਛ ਮਰਜ਼ੀ ਹੋ ਜੇ ਉਹਨਾਂ ਨੂੰ ਤਾਂ ਖਿਡੋਣੇ ਦੋ ਤੁਸੀਂ ਤੇ ਫੋਨ ਤਾਂ ਬਿਲਕੁਲ ਹੀ ਨਹੀਂ ਉਹਨੂੰ ਪਤਾ ਹੋਣਾ ਚਾਹੀਦਾ ਖਿਡੌਣੇ ਦੋ ਕੁਛ
ਹਾਂਜੀ ਅੱਜ ਕੱਲ੍ਹ ਜਿਵੇਂ ਬੱਚਿਆਂ ਨੇ ਬੱਚਿਆਂ ਨੇ ਕਿ ਹਾਂਜੀ ਪੇਰੈਂਟਸ ਹੁਣ ਹਾਂਜੀ ਹਾਂਜੀ ਹੁਣ ਜਿੱਦਾਂ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਪੇਰੈਂਟਸ ਜਿੱਦਾਂ ਮਾਤਾ- ਪਿਤਾ ਹੁੰਦੇ ਨੇ। ਉਹ ਆਪਣੇ ਬੱਚੇ ਨੂੰ ਹੱਦ ਚ ਗਲਤੀ ਨਾਲ ਛੋਟਾ ਹੈ ਬੱਚਾ ਡੇਢ ਦੋ ਉਹ ਨਾ ਆਪਣੀ ਫਿੰਗਰ ਨਾਲ਼ ਜਿਵੇਂ ਉੱਪਰ ਨੀਚੇ ਸਕਰੋਲ ਕਰਦਾ ਤੇ ਆਪ ਆਪਾਂ ਬੜੇ ਖੁਸ਼ ਹੁਣੇ ਆ ਵੀ ਬੱਚੇ ਨੂੰ ਤੇ ਵਧੀਆਂ ਫ਼ੋਨ ਚਲਾਣਾ ਆ ਰਿਹਾ ਉਹ ਕਹਿਣ ਦਾ ਮਤਲਬ ਕਿ ਉਹ ਫਸਟ ਸਟੈਪ ਹੁੰਦਾ ਬੱਚੇ ਨੂੰ ਚੀਜ਼ ਦੇਣ ਦਾ ਕਿ ਵੀ ਉੱਥੋਂ ਬੱਚੇ ਸ਼ੁਰੂਆਤ ਕਰ ਰਿਹਾ ਉਸ ਚੀਜ਼ ਦੀ ਉਹ ਚੀਜ਼ ਆ ਏਦਾਂ ਕਰਦੇ ਆ ਚੀਜ਼ਾਂ
ਬਿਲਕੁਲ, ਬਿਲਕੁਲ, ਬਿਲਕੁਲ ਜੋ ਸਈ ਐ। ਤਾਂ ਦੇਖੋਂ ਅ ਰੈ ਬੱਚੇਆਂ ਵੀ ਗੱਲ ਤਾਂ ਏਹੀ ਹੈ, ਵੀ ਬੱਚੇਆਂ ਤਾਂ ਬਿਲਕੁਲ ਅਵੋਏਡ ਕਰਨਾ ਚਾਈਦੈ। ਤੂਸੀਂ ਕਿੰਨੇ ਮਰਜੀ ਬਿਜ਼ੀ ਓ, ਤੂਸੀ ਕਾੰਮ ਕਰਦੇ-ਕਰਦੇ ਬੱਚੇਆਂ ਨਾਲ ਗੱਲਾਂ ਕਰੋ, ਓਨੂੰ ਖਿਡੋਨੇ ਦੋ ਕੁੱਛ ਮਰਜੀ ਬੱਚਾ ਕਰੇ, ਕਿਤਾਬਾਂ ਦੋ, ਹਨਾ ਆੱਜ-ਕਾੱਲ ਤਾਂ ਬੋਤ ਕੁੱਛ ਆ ਗੇਐ ਬੱਚੇਆਂ ਦੇ ਖੇਡਨ ਨੂੰ, ਬੱਚਾ ਓਦੇ ਚ ਬਿਜ਼ੀ ਰੈ ਸਕਦੈ, ਬੱਚੇਆਂ ਨੂੰ ਪਤਾ ਈ ਨੀ ਹੋਨਾ ਚੈਨਾ ਵੀ ਫ਼ੋਨ ਹੈ ਕੀ, ਤੇ ਦੂਜੀ ਗਾੱਲ ਐ ਤੋਨੂੰ ਅਪ ਅਪਣੇ ਤੇ ਕੰਟਰੋਲ ਰੱਖਨਾ ਪਊਗਾ ਅਗਰ ਤੂਸੀ ਫੋਨ ਤੇ ਗੱਲ ਕਰ ਰੇ ਓ ਚਲੋ, ਦੈਟਸ ਓਕੇ। ਪਰ ਬੱਚੇ ਦੇ ਸਾਮਨੇ ਤੂਸੀ ਫ਼ੋਨ ਨਹੀਂ ਲੈ ਕੇ ਬੈਠੋਗੇ।
ਹਾਂਜੀ, ਏ ਤੇ ਹੈ, ਹੁਨ ਜਿੱਦਾਂ ਕਈ ਵਾਰੀ ਮੂਵੀ ਚਲਾ ਲੀ ਯਾ ਫੇਰ ਹਾਂਜੀ, ਓ ਤੇ ਫੇਰ ਬੱਚੇ ਵੀ ਦੇਖ ਖਨਗੇ ਏ ਚੀਜਾਂ, ਓ ਕੈਂਦੇ ਨੀ ਕਿ ਸਬ ਤੋ ਜਾਦਾ ਸਿੱਖ ਦਾ ਬੱਚਾ ਦੋ ਤੋਸੇ ਲੈ ਕੇ ਚਾਰ ਪਾੰਜ ਸਾਲ ਦੀ ਏਜ ਦੇ ਵਿੱਚ-ਵਿੱਚ ਜਾਦਾ ਸਿੱਖਦੈ ਬਈ ਕੀ ਚੀਜ ਕਿਵੇਂ ਕਰਨੀ ਏ, ਕਿਵੇਂ ਨਈਂ ਹਾਂਜੀ ਓਈ, ਓਈ ਤੇ ਨਾਲੇ ਜਿਵੇਂ ਹੁਣ ਅ ਅਪਾਂ ਜੇ ਮਾੰਨ ਲੋ ਮਾਤਾ-ਪਿਤਾ ਜੇ ਆਪਸ ਚ ਲੜਦੇ ਨੇ, ਤੇ ਓ ਵੀ ਦੇਖੇਗਾ ਕਿ ਹਾਂ ਏ ਲੜਦੇ ਨੇ, ਫ਼ਿਰ ਓ ਬੱਚਾ ਓਂਵੇਦਾ ਈ ਹਰਕਤਾਂ ਕਰੇਗਾ। ਜਿੱਥੇ ਮਾਤਾ-ਪਿਤਾ ਆਪਸ ਜਿੱਦਾਂ ਪ੍ਰੇਮ ਪੇਆਰ ਨਾਲ਼ ਗੱਲਾਂ ਕਰਦੇ ਨੇ, ਫੇਰ ਓ ਚੀਜ ਬੱਚਾ ਨੋਟਿਸ ਕਰਦੈ ਸਾਰੀ ਚੀਜਾਂ, ਏ ਆਪਾਂ ਸੋਚਦੇ ਆਂ ਕਿ ਕੁੱਛ ਨੀ ਨੋਟਿਸ ਕਰਦਾ, ਛੋਟਾ ਜਾ ਹੈਗੈ ਲੇਕਿਨ ਸਾਰੀ ਚੀਜਾਂ, ਓ ਨੋਟਿਸ ਕਰਦੇ ਐ ਬੱਚੇ।
ਛੋਟਾ ਜੇੜਾ ਬੱਚਾ ਐ ਓਦਾ ਦਮਾਗ ਡਵੈਲਪ ਹੋ ਰੇਐ, ਤਾਂ ਓ ਏਨਾਂ ਚੀਜਾਂ ਨੂੰ ਕੈਨੈ ਛੋਟੀ ਉਮਰ ਦੇ ਵਿੱਚ ਅਗਰ ਬੱਚਾ ਕੁੱਛ ਵੀ ਸਿੱਖ ਰੇਐ ਨਾ, ਚਾਹੇ ਓ ਸਈ ਐ ਤੇ ਚਾਏ ਓ ਗਲਤ ਓ ਓਦੇ ਗੈਹਰੇ ਮਤਲਬ ਕਿ ਅ ਸੋਚ ਵਿੱਚ ਰੈਂਦੈ ਤੇ ਓ ਕੈਂਦੇ ਸਾਰੀ ਉਮਰ ਰੈਂਦੈ ਓਦੇ ਦਮਾਗ ਵਿੱਚ ਵੱਡਾ ਹੋ ਕੇ ਤਾਂ ਚੀਜਾ ਭੁੱਲ ਜਾਂਦੈ, ਛੋਟੇ ਬੱਚਪਨ ਦੀ ਜੇੜੀ ਗੱਲਾਂ ਨੇ ਨਾ ਤੂ ਦੇਖੇਆ ਹੋਊਗਾ, ਓ ਨਈ ਭੁੱਲਦੀਆਂ, ਓ ਜਾਂਦੀਆਂ ਈ ਨੀ ਅਪਨੇ ਮਾਈੰਡ ਚੋਂ।
ਹਾਂਜੀ ਏ ਤੇ ਹੈ, ਬਾਕੀ ਤੂਸੀ ਆ ਚੀਜ ਦੇਖੀ ਹੋਉਗੀ ਫੋਰਨ ਚ ਅੰਗਰੇਜ ਜਿਵੇਂ ਹੋਂਦੇ ਨੇ ਓ ਅਪਨੇ ਬੱਚੇਆਂ ਨੂੰ ਕਦੀ ਸਵਿਮਿੰਗ ਚ ਲਾ ਦੇਨਗੇ ਮਤਲਬ ਪੁੱਠੇ-ਸਿੱਦੇ ਕੰਮਾਂ ਚ ਲਾ ਦੇਨਗੇ, ਅਪ ਆਪੇ ਅਪਣੇ ਏੱਦਰ ਓ ਚੀਜਾਂ ਨੂੰ ਪੁੱਟ ਸਿੱਦੇ ਕਾੰਮ ਕੈਂਦੇ ਨੇ, ਲੇਕਿਨ ਓ ਉਦੱਰ ਓ ਚੀਜਾਂ ਨੇ, ਐਵੇਂ ਦੀ ਚੀਜ਼ਾਂ ਲਾ ਦੇਂਦੇ ਨੇ ਜੇੜੇ ਅਪ ਅਪਣੇ ਇੱਥੇ ਬੱਚੇ ਕਦੀ ਸਿੱਖ ਵੀ ਨੀ ਸਕਦੇ, ਤੇ ਓ ਉਸ ਵ ਉਸ ਤਰਫ਼ ਜਾ ਵੀ ਨੀ ਸਕਦੇ, ਐਵੇਂ ਦੀ ਚੀਜ ਸਿਖਾਂਦੇ ਨੇ ਓਨਾਂ ਨੂੰ, ਕਦੀ ਸਵੀਮਿੰਗ-ਸਵੀਮਿੰਗ ਸਿਖਾ ਦੇੰਦੇ ਨੇ, ਕਦੀ ਹੋਰ ਚੀਜਾ ਜਿੱਦਾਂ ਅ ਲਟ ਟਕਨਾ ਸਿਖਾ ਦੇਨਗੇ ਬੱਚੇ ਨੂੰ, ਵੀ ਆ ਚੀਜ ਗਰੋਥ ਕਰੋ ਮਤਲਬ ਅਪਨੇ ਸ਼ਰੀਰ
ਹਾਂ, ਤੇ ਓ ਚੀਜਾਂ
ਓਨੂੰ ਛੱਡ ਇੱਥੇ ਓ ਸਾਮਨੇ ਉਨਾਂ ਨੇ, ਇੱਕ ਤਰਾੱ ਦਾ, ਹਾਂਜੀ ਇੱਕ ਤਰਾਂ ਦਾ ਓਨਾਂ ਨੇ ਹਾਂਜੀ, ਓ ਕੁੱਛ ਬਨਾ ਕੇ ਦੇਨਾ ਸਰਕਲ ਜੇ ਹਾਂਜੀ-ਹਾਂਜੀ।
ਹਾਂਜੀ ਜੀ ਹੁਨ ਅਪਨਾ ਬਚਪ ਬਚਪਨ ਸੀ ਹਨਾ, ਅਪਾਂ ਬਚਪਨ ਦੇ ਵਿੱਚ ਖੇਡਾਂ ਖੇਡਦੇ ਸੀ, ਬਾਰ ਜਾਂਦੇ ਸੀ ਯਾ ਗੋ ਦਾਦੀਆਂ ਸੀ, ਕੋਈ ਕਹਾਨੀ ਸੂਨਾਨੀ, ਕੋਈ ਹੋਰ ਐ, ਤੇ ਆਪ ਆਪਾਂ ਨੂੰ ਹੁਨ ਅੱਜ ਦੇ ਟਾਈਮ ਦੇ ਵਿੱਚ ਕੀ ਓ ਚੀਜਾਂ ਓਲਡ ਫੈਸ਼ਨ ਲੱਗਦੀਆਂ ਨੇ।
ਹਾਂਜੀ।
ਪਰ ਵੈਸੇ ਦੇਖੇਆਂ ਜਾਵੇ ਤਾਂ ਓਨਾਂ ਦੇ ਵਿੱਚ ਬੱਚੇਆਂ ਦੀ ਗਰੋਥ ਹੁੰਦੀ ਸੀ। ਬੱਚੇ ਸਿੱਖਦੇ ਸੀ, ਨਾਲ ਦੇ ਬੱਚੇਆਂ ਤੋਂ ਸਿੱਖਦੇ ਸੀ, ਖੇਡਾਂ ਖੇਡਦੇ ਸੀ, ਫਿਜ਼ੀਕਲ ਗਰੋਥ ਹੁੰਦੀ ਸੀ, ਹੁਨ ਆੱਜ-ਕਾੱਲ ਆਪਾਂ ਓਨੂੰ ਬੈਕਵਰਡ ਕੈਨ ਲਾੱਗ ਗੇ ਆਂ, ਜਦੋਂ ਕਿ
ਅਰੀ ਓ ਜਿੱਦਾਂ ਛੋਟੇ-ਛੋਟੇ ਹੱਟੀਸ ਟਾਈਪ ਜਿੱਦਾਂ ਬਨਾ, ਨਾ ਲੇ ਕੋਈ ਚੀਜਾਂ ਦੇ ਕੋਈ ਰਜਾਈ, ਤੂਲਾਈ, ਕੱਪੜੇ ਯਾ ਕੋਈ ਓ ਚੀਜਾਂ ਨਾਲ, ਮਾੜਾ ਜੇਆ ਕੁੱਛ ਟਾੱਕ ਲੇਆ ਬਈ, ਬੱਚੇ ਅੰਦਰ ਖੇਲੱਨ ਲਾੱਗੇ ਅਪਣਾ। ਜਾਂ ਮਿੱਟੀ ਜਾਂ ਐਵੇਂ ਦੀ ਚੀਜ਼ਾਂ, ਹੁਣ ਜਦ ਮਿੱਟੀ ਹੋ ਗਈ ਚਲੋ, ਜਿਵੇਂ ਹਾਂਜੀ-ਹਾਂਜੀ।
ਤੁਸੀ ਅਗਰ ਤੁਆਨੂੰ ਹੋਵੇ ਦੇਖੋ ਮਿੱਟੀ ਹੁੰਦੀ ਸੀ ਹੁਣ ਤਾਂ ਮਿੱਟੀ ਨਹੀਂ ਦੇਖਣ ਨੂੰ ਮਿਲਦੀ। ਮਿੱਟੀ 'ਚ ਬੱਛੇ ਲਿਬੜਦੇ ਸੀ।
ਸੀਮੈਂਟ ਦੀ ਹੋ ਗਏ, ਟਾਇਲਾਂ ਦੀ ਹੋ ਗਈ, ਫਲਾਣਿਆ ਏਦਾਂ ਚੀਜ਼ਾਂ ਹੋ ਗਈ ਕਿ, ਉਹਦੇ ਬਣਾ ਦੇਦੇ ਕੋਈ ਚੀਜ਼ਾਂ।
ਓ ਮਿੱਟੀ ਦੇ ਵਿੱਚ ਨਾ, ਓਨੂੰ ਕੱਠੀ ਕਰਕੇ ਮਿੱਟੀ ਨੂੰ ਵਿੱਚ ਪੈਰ ਅਹ ਰੱਖ ਕੇ ਜਾਂ ਹੱਥ ਰੱਖ ਕੇ, ਓਦਾ ਘਰ ਬਣਾਂਦੇ ਬੱਚੇ।
ਹਾਂ, ਏ ਕੀ ਨਾਈਨ 'ਚ ਹੁਣ ਜਿੱਦਾਂ ਕਈ ਵਾਰੀ ਓ ਚਲੋ ਏ ਕਿ ਮੋਬਾਇਲ ਚ ਵੀ ਚੀਜ਼ਾਂ ਆਂਦੀਆਂ ਨੇ ਕਿ, ਉਸ ਟਾਈਮ ਨਾਈਨਟੀਜ਼ ਦੇ ਬੱਚੇਆਂ ਲਈ ਆਹ, ਚੀਜ਼ਾਂ ਕਿੰਨੀ ਵਧੀਆ ਹੁੰਦੀ ਸੀ, ਆਪਾਂ ਮਿੱਟੀ ਦੇ ਵਿੱਚ ਆਪਾਂ ਕੀ ਕਰਦੇ ਛੋਟੇ ਹੁੰਦੇ ਤੇ ਗੱਡੀਆਂ ਰੱਖਣੀਆਂ ਸੀ ਆਪਣੇ ਕੋਲ ਭਾਵੇਂ ਅਹ ਪ ਵੱਧੀਆ ਤੋਂ ਵੱਧੀਆ ਹੋਏ, ਲੱਕੜ ਦੀ ਹੋਏ ਕੋਈ ਵੀ ਹੋਏ ਲੇਕਿਨ, ਆਪਾਂ ਉਸ ਮਤਲਬ, ਪੂਰੀ ਤਰ੍ਹਾਂ ਗੁੰਮ ਹੋ ਜਾਂਦੇ ਸੀ ਮਿੱ ਟੀ, ਚ ਇਸੀ 'ਚ ਖੇਡੀ ਜਾਣਾ, ਭਾਵੇਂ ਸਾਨੂੰ ਗਾਲਾਂ ਪੈਣ ਜੁੱਤੀਆਂ ਪੈਣ ਭਾਵੇਂ ਜੋ,
ਹਾਂ, ਹਾਂ ਹਹਹ ਆਪਾਂ ਖੇਡਣਾ ਨੀ ਛੱਡਦੇ ਸੀ ਦੇਖੋ ਬਲਕਿ ਇੰਨਾ ਪਿਆਰ ਸੀ ਤੇ ਏ ਬ ਪਿਆਰ ਬੱਚੇਆਂ ਨੂੰ ਅੱਜ ਵੀ ਏ ਖੇਡ ਦੇ ਨਾਲ। ਬੱਚੇਆ ਨੂੰ ਆਪਣੇ ਖਿਡੋਣੇ, ਹਾਂ ਨਈ ਬੱਚੇਆਂ ਨੂੰ ਆਪਣੇ ਖਿਡੋਣੇ ਤੇ ਆਪਣੇ ਖੇਡ ਅੱਜ ਵੀ ਬੋਹਤ ਪਿਆਰੀ ਐ ਤੁਸੀ ਦੇਖਿਆ ਹੋਊਗਾ? ਛੋਟਾ ਬੱਚਾ ਕਦੇ ਵੀ ਨਾ, ਆਪਣਾ ਓਦਾ ਟੁੱਟ ਗਿਆ ਨਾ, ਕੋਈ ਖਿਡੌਣਾ ਓ ਤਾਂ ਵੀ, ਆਂਵਦੇ ਛੋਟੇ ਹੋਰ ਭੈਣ- ਭਰਾ ਨੂੰ ਨਈ ਦਿੰਦਾ।
ਹਾਂਜੀ ਨਈ ਦਿੰਦਾ ਓ ਕਿਉਂਕਿ ਓ ਚੀਜ਼ ਓਦੇ ਦਿਲ ਨਾਲ ਲੱਗੀ ਹੁੰਦੀ ਹੈ, ਕਿ ਵੀ ਹਾਂ ਆਹ ਮੇਰੀ ਚੀਜ਼ ਹੈ ਭਾਵੇਂ ਟੁੱਟ ਗਈ ਜੋ ਵੀ ਹੈ ਮੇਰੀ ਐ ਬਸ ਹ ਹਾਂਜੀ।
ਦੇਖੋ, ਆਪਾ ਕੇਂਨੇ ਵੀ ਕੀ ਖਿਡੌਣੇ ਵਿੱਚ ਕਿੱਡੀ, ਕ ਗੱਲ ਐ। ਪੰਜ- ਦਸ ਰੁਪਏ ਦਾ ਹਨਾ, ਅੱਜ ਕੱਲ੍ਹ ਚਲੋ ਸੌ- ਪੰਜਾਹ ਦਾ ਕਿੱਡੀ ਕ ਗੱਲ ਐ, ਵੀ ਤੂੰ ਦੇਂਦੇ ਓ ਨਈ
ਅਸੀ ਵੀ, ਉਸ ਟਾਈਮ ਐਵੇਂ ਸੀਗਾ ਹੁਣ, ਅਸੀ ਜਿੱਦਾਂ ਹੁਣ ਮੰਨ ਲਓ ਦੂਸਰੇ ਬੱਚੇ ਦੇ ਕੋਲ ਖਿਡੌਣਾ ਦੇਖਦੇ ਸੀ ਵੱਧੀਆ ਤੋਂ ਵੱਧੀਆ ਪਰ, ਆਪਾਂ ਉਸ ਟਾਈਮ ਸੋਚਦੇ ਕੀ ਯਾਰ ਕਾਸ਼, ਸਾਡੇ ਕੋਲ ਵੀ ਆਹ ਚੀਜ਼ ਹੁੰਦੀ, ਮਤਲਬ ਓ ਚੀਜ਼ ਵੀ ਹੋ ਜਾਂਦੀ ਬੱਚੇ ਅਤੇ ਉਸ ਟਾਈਮ ਤੁਸੀ ਇੱਕ ਚੀਜ਼ ਹੁਣ ਅੱਜ ਨੋਟਿਸ ਕੀਤੀ ਹੋਏਗੀ, ਅਹ ਜਿਵੇਂ ਆਪਣਾ ਅ ਇੱਕ ਸੇਕਿੰਡ ਸਹ ਆਵਾਜ਼ ਨਈ ਆ ਰਈ ਕਿਤੇ ਨੀ ਗੂਗਲ ਪੇ ਕਿੰਨੇ ਕਰੋ, ਹੈਲੋ, ਹੈਲੋ
ਮੈਨੂੰ ਆ ਰਈ ਐ ਤੁਆਡੀ ਆਵਾਜ਼।
ਅੱਠ ਸੀਆਂ ਜਾ, ਅੱਠ ਸੋ ਤੋਂ ਬਾਅਦ। ਠੀਕ ਹੈ, ਹੈਲੋ, ਹੈਲੋ ਜੀ ਮੈਂ ਕੱਲ੍ਹ ਅੱਛਾ ਹਾਂ, ਹੁ ਉਪਰ ਦੀ ਆਵਾਜ਼ ਕੱਟ ਹੋ ਗੀ, ਹਾਂਜੀ, ਅਹ ਅੱਛਾ ਕੀ ਗੱਲ ਕੈ ਰਏ ਸੀ ਆਪਾਂ? ਆ ਹਾਂ ਠੀਕ -ਠੀਕ ਸੌਰੀ ਅ, ਜਿਵੇਂ ਆਪਣਾ ਹਾਂ ਜਿਵੇਂ ਆਪਣਾ ਦੇ ਦੇਖੋ ਅਹ ਤੁਸੀ ਦੇਖੇਆ ਹੋਏਗਾ ਛੋਟੇ ਹੁੰਦੇ ਆਪਣਾ ਹੁੰਦਾ ਸੀ ਕੇ ਅਹ ਏ ਨੀ ਸੀ ਸਾਨੂੰ ਕਿ ਬਈ ਉਸ ਟਾਈਮ ਏ ਗੱਲ ਆ ਕਿ, ਆਪਣੇ ਕੋਲ ਪੈਸਾ ਨੀ ਹੁੰਦਾ ਸੀ ਆਪਾਂ ਸੋਚਦੇ ਸੀ ਜੋ ਮਰਜ਼ੀ ਚੀਜ਼ ਮਿਲਦੇ ਆ ਆਪਣਾ, ਅਹ ਦਸ ਪੈਸੇ ਦੀ ਜਾਂ ਵੀਹ ਪੈਸੇ ਸਾਨੂੰ ਤਾਂ ਪੰਜਾਹ ਪੈਸੇ ਵੀ ਹੁੰਦੇ ਸੀ, ਸਾਡੇ ਟਾਈਮ ਤੇ ਦਸ ਪੈਸੇ ਪੱਚੀ ਪੈਸੇ ਵੀ ਦੇਖੇ ਉਸ ਟਾਈਮ ਲੇਕੀਨ ਉਹ ਚਿੰਗਮ ਆਂਦੀ ਹੁੰਦੀ ਸ਼ਾਇਦ ਗੋਲ- ਗੋਲ ਜੇਈ ਰੰਗ -ਬਿਰੰਗੀ ਚਾਰ ਆਂਦੀ ਸੀ ਬਈ। ਇੱਕ ਰੁਪਏ ਦੀ ਚਾਰ ਆਂਦੀਆਂ ਸੀ ਉਸ ਟਾਈਮ ਤੇ ਓ ਚੀਜ਼ਾਂ ਵੀ, ਅਹ ਮਤਲਬ ਓ ਹੁੰਦਾ ਸੀ ਇੰਨੇ ਖੁਸ਼ ਹੁੰਦੇ ਸੀ, ਯਾਰ ਅਸੀ ਲੈ ਲਈਏ, ਬਸ ਚਿੰਗਮ ਲੈ ਲਈਏ ਇੱਕ ਦਿਨ ਚ'। ਖਾ ਲਈਏ ਗਰੋਂ, ਘਰੋ- ਘਰੋ ਮਤਲਬ ਗਾਲਾ ਪੈਂਦੀਆਂ ਸੀ ਕਿ, ਨਈ ਆਹ ਚੀਜ਼ਾਂ ਨਹੀ ਖਾਣੀਆਂ ਜਾਂ ਐਵੇਂ ਦੀ ਗੱਲਾਂ ਬੋਲਦੇ ਟੋਫੀ ਵੀ ਘੱਟ ਖਾਓ, ਪਰ ਉਹ ਫੇਰ ਵੀ ਉਸ ਟਾਈਮ ਚਲੋ ਖਾਣਾ ਪੀਣਾ ਵੀ ਚੱਜਦਾ ਸੀ ਅੱਜ ਕੱਲ੍ਹ ਤੇ ਆਹ, ਮੋਮੋਸ਼ ਜਾਂ ਐਵੇਂ ਦੀ ਚੀਜ਼ਾਂ ਇਹਨਾਂ ਨੇ ਤੇ ਵੀ। ਬੇੜਾ ਖ਼ਰਾਬ ਕੀਤਾ ਮਤਲਬ ਬੇੜਾ ਗਰਕ ਕੀਤਾ ਸਾਰੀ ਚੀਜ਼ਾਂ ਦਾ। ਉਸ ਟਾਈਮ ਚਲੋ ਹਲ ਹਲਕੀ-ਫੁਲਕੀ ਚੀਜ਼ਾਂ ਹੁੰਦੀ ਸੀ ਜ਼ਿਆਦਾ, ਜ਼ਿਆਦਾ ਸਮੋਸਾ ਕਦੀ ਸਮੋਸਾ ਉਹ ਵੀ ਬੜੇ ਟਾਈਮ ਬਾਅਦ ਚੀਜ਼ਾਂ ਦੇਖੀ ਦੇਖੀਆਂ ਸੀ ਵੀ ਹਾਂ ਇਹ ਵੀ ਚੀਜ਼ਾਂ ਜਦੋਂ ਥੋੜੇ ਵੱਡੇ ਹੋ ਗਏ ਸੀ।
ਜਾਂ ਕੋਈ ਰਿਸ਼ਤੇਦਾਰ ਨੇਂ ਕਿਹਾ ਖਾਸ ਨੇਂ ਆਣਾ ਹੁੰਦਾ ਫੇਰ ਮੰਗਾਇਆ ਜਾਂਦਾ ਸੀ।
ਹਾਂਜੀ ਇਹ ਤੇ ਹੈ ਇਹ ਗੱਲ ਤਾਂ ਹੈਗੀ।
ਤਾਂ ਇਹਣਾ ਉਹੀ ਹੈ ਵੀ ਆਪਾਂ ਨੂੰ ਆਪਣੇ ਤੇ ਕੰਮ ਕਰਨ ਦੀ ਲੋੜ ਹੈ। ਬੱਚਿਆਂ ਨੂੰ ਦੂਰ ਰੱਖੀਏ ਆਪ ਵੀ ਆਪਦੇ ਤੇ ਕੰਟਰੋਲ ਕਰੀਏ ਅਗਰ
ਹਾਂ ਮੇਨ ਏ ਹੈ ਅਗਰ ਅਸੀਂ ਆਪਣਾ ਕੰਟਰੋਲ ਰੱਖਾਂਗੇ ਤਾਂ ਹੀ ਬੱਚੇ ਅੱਗੇ ਫੇਰ ਉਹ ਚੀਜ਼ ਨੂੰ ਥੋੜਾ ਜਿਹਾ ਦੇਖਣਗੇ ਨਹੀਂ ਤੇ ਉਹ ਵੀ ਫੇਰ ਲੱਗੇ ਰਹਿਣਗੇ ਫੋਨ ਤੇ ਫੇਰ।
ਬਿਲਕੁਲ ਹਾਂਜੀ ਉਹ ਸਿਰਫ ਉਹੀ ਗੱਲ ਹੈ ਨਾ ਜਸਟ ਬੋਲ ਕੇ ਕਹਿ ਦੇਣ ਦੇ ਨਾਲ ਤਾਂ ਗੱਲ ਨੀਂ ਨਾਂ ਬਣਨ ਲੱਗੀ। ਜੇ ਆਪਾਂ ਉਹਨਾਂ ਨੂੰ ਕਹੀ ਚਲੇਏ ਵੀ ਨਾਂ ਦੇਖੋ ਨਾਂ ਦੇਖੋ
ਨਹੀਂ ਓਦਾਂ ਨੀਂ ਉਹ ਫੇਰ ਆਪਾਂ ਹੀ ਆਦਤ ਲਾ ਤੀ ਕਿਉਂਕਿ ਬੱਚੇ ਨੂੰ ਫੋਨ ਹੀ ਅਸੀਂ ਸ਼ੁਰੂਆਤ ਤੋਂ ਫੜਾਤਾਾ ਫਿਰ ਉਹ ਤੇ ਕਿੱਥੋਂ ਹਟਣਗੇ ਉਹ ਫੇਰ ਸਿਰ ਤੇ ਮੱਥੇ ਦੇ ਹੱਥ ਮਾਰਦੇ ਨੇਂ ਵੀ ਨਹੀਂ-ਨਹੀਂ ਆਪਾਂ ਨੀ ਛੱਡਣਾ ਐਵੇਂ ਦਾ ਰੋਣਾ ਰੋਂਦੇ ਨੇ ਫੇਰ ਬੱ ਬੱਚੇ ਵੀ ਕਿ ਨਹੀਂ ਆਪਾਂ ਨੀ ਦੇਣਾ, ਆਪਾਂ ਨੀ ਦੇਣਾ ਹਾਂਜੀ ਚਲੋ ਬਾਕੀ ਹਾਂਜੀ।
ਹਾਂਜੀ ਆਪਾਂ ਬੱਚਿਆਂ ਨੂੰ ਹਾਂਜੀ ਨਹੀਂ ਮੈਨੂੰ ਵੀ ਬਹੁਤ ਵਧੀਆ ਲੱਗਿਆ।
ਹਾਂਜੀ ਚਲੋ ਬਾਕੀ ਫੇਰ ਕਰਾਂਗੇ ਆਪਾਂ ਗੱਲ ਜਦੋਂ ਵੀ ਟਾਈਮ ਲੱਗਿਆ।
ਹਾਂਜੀ ਸੱਸਰੀ ਅਕਾਲ ਜੀ। ਸੱਸਰੀ ਕਾਲ।